ਹਾਂਜੀ ਸਤਿ ਸ੍ਰੀ ਅਕਾਲ, ਹਾਂਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੈ। ਵਧੀਆ ਵਧੀਆ। ਸੁਣਾਓ ਆਪ ਠੀਕ ਹੋ, ਹਾਂਜੀ ਜੀ ਹਾਂਜੀ ਹਾਂਜੀ, ਕੀ ਕਰ ਰਹੇ ਹੋ, ਬਸ ਕੁਜ ਨਈ ਡਿਨਰ ਵਗੈਰਾ ਕਰ ਰੀ। ਕੇ ਵਿਹਲੇ ਹੋਏ ਆ।
ਅੱਛਾ ਚਲੋ ਹੋਰ?
ਹੋਰ ਤੁਸੀਂ ਕੀ ਬਣਾ ਲੈਂਦੇ ਹੋ ਸਪੈਸ਼ਲ? ਸਪੈਸ਼ਲ ਮੈ ਸਭ ਕੁਜ ਬਣਾ ਲੈਂਦੀ ਆ, ਆਲੂ ਆਦੇ ਇਕ ਅਮਚੂਰ ਵਾਲੇ। ਤੇ ਦਹੀ ਵਾਲੇ ਹੋ ਗਏ ਆਲੂ।
ਅੱਛਾ, ਇੱਕ ਮੈਂ ਆਂ ਸੁਨਿਆ। ਕਿ ਇੱਧਰਲੀ ਸਾਈਡ ਅਦਰਕ ਤੇ ਮਤਲਬ ਥੋਮ ਅਦਰਕ ਥੋਮ ਤੇ ਦਹੀਂ ਵਿਚ ਆਲੂ ਬਣਦੇ ਨੇ।
ਜੀ ਹਾਂਜੀ।
ਹਮ।
ਕਿਲ ਫ ਨਹੀਂ ਨਹੀਂ ਪਤਾ ਕੀ ਹੁੰਦਾ ਤੜਕਾ ਲਗਾਉਣ ਤੋਂ ਬਾਅਦ, ਜਿਵੇਂ ਸਭ ਕੁਛ ਅਸੀਂ ਨੂਨ ਮਿਰਚ ਪਾ ਲੈਨਾ ਆਲੂ ਵਗੈਰਾ ਪਾ ਕੇ, ਫਰਾਈ ਕਰ ਲੈਨੇ ਉਸ ਤੋਂ ਬਾਅਦ ਅਸੀਂ ਦਹੀਂ ਪਾਨੇ ਆਂ, ਬਿਲਕੁਲ ਲਾਸਟ ਦੇ ਹਾਂਜੀ ਤੇ ਦ ਨਹੀਂ ਫੜਟ ਆ ਉਹ ਸਾਰੇ ਆਲੂ ਫੇਰ, ਮਿਕਸ ਕਰ ਲਏਦੇ ਨੇ ਹਾਂਜੀ- ਹਾਂਜੀ -ਹਾਂਜੀ- ਹਾਂਜੀ -ਹਾਂਜੀ ਨਹੀਂ ਲਾਸਟ ਵਿਚ ਪਾਣਾ ਤਾਂ ਨੀ ਕੱਰਦੀ ਹੈ ਅਰ ਵਿੱਚ ਵੀ ਲਾਸਟ ਵਿੱਚ ਪਾਓਗੇ ਤਾਂ ਨੀ ਫਟੇਗੀ ਹਾਂਜੀ ਕਦੇਾਓ ਪਾਓ ਭਜੀ ਤੇ ਨਹੀਂ ਭਾਜੀ ਵਗੈਰਾ ਤਾਂ ਬਣਦੀ ਜਾਂਦੀ ਸਬਜ਼ੀਆਂ ਮਿਕਸ ਸਾਰੀਆਂ ਕਰਕੇ ਘਾਰ
ਅੱਛਾ।
ਹਾਂਜੀ ਦਾ ਹ ਅਛਾ -ਅਛਾ ਤੁਸੀਂ ਕਿਵੇਂ ਬਨਾਉਂਦੇ ਹੋ ਪਾਓ - ਭਾਜੀ
ਮਤਲਬ, ਸਬਜ਼ੀਆਂ ਸਾਰੀਆਂ ਵੀ ਜੋ ਵੀ ਸਬਜ਼ੀਆਂ ਹੁੰਦੀ ਸਾਰੀਆਂ ਸਬਜ਼ੀਆਂ ਨੂੰ ਆਪਾਂ ਮਤਲਬ ਚੀਰ ਚੂੂਰ ਕੇ ਮੈਂ ਉਹਦੇ ਚ ਸੀਟੀ ਦਵਾ ਦਈ ਦੀ ਹੈ, ਦੋ -ਦੋ ਤਿੰਨ ਸੀਟੀਆਂ ਦਵਾ ਕੇ ਤੇ, ਫੇਰ ਉਸ ਤੋਂ ਬਾਅਦ ਉਹਨਾਂ ਨੂੰ ਆਪਣਾ ਮਧਾਨੀ ਨਾਲ ਕਿਸੇ ਨਾਲ ਨਾ ਉਹ ਫੇ ਲੋ ਨਾ ਸਾਰੀਆਂ ਸਬਜ਼ੀਆਂ ਤੇ ਫੇਰ ਫਿਰ ਉਸ ਤੋਂ ਬਾਅਦ ਆਪਣਾ ਉੱਧਰ ਤੜਕਾ ਲਗਾਉਣਾ ਹੈ। ਪਿਆਜ਼ ਚੀਰੋ ਮਤਲਬ ਬਰੀਕ -ਬਰੀਕ ਲੰਬੇ- ਲੰਬੇ ਪਿਆਜ਼ ਚੀਰ ਲੋ, ਟਮਾਟਰ ਤੇ ਫਿਰ ਉਸ ਤੋਂ ਬਾ ਹਾਂ ਅਦਰਕ ਥੋਮ ਜੇ ਪਾਉਣਾ ਤੇ, ਆਪਣੀ ਮਰਜ਼ੀ ਐ, ਪਾਉਣਾ ਪਾਲੋ ਨੀ ਤਾਂ ਨਾਸੀ
ਅੱਛਾ -ਅਛਾ ਮਤਲਬ ਰੰਗ ਤੇ ਰ ਮਚ ਲ ਲਾਲਹੈ। ਉਹ ਲਾਲੂ ਰੰਗ ਬੜਾ ਅੱਛਾ ਲੱਗਦਾ ਹੈ
ਹਾਂ ਤੇ ਉਹਦੇ ਵਿੱਚ ਆਪਾਂ ਮਸਾਲੇ ਵਿੱਚ ਪਾਵਾਂਗੇ ਨਾ, ਲਾਲ ਮਿਰਚ ਵੀ ਮਤਲਬ ਆਈ ਦੇਗੀ ਮਿਰਚ ਪਾ ਲਓ ਥੋੜ੍ਹੀ ਜਿਹੀ, ਹਾਂ ਹਲਦੀ ਸਾਰਾ ਕੁਛ ਮਤਲਬ ਕਰਕ ਸਾਰੇ ਮਸਾਲੇ ਪਾ ਕੇ, ਉਸ ਤੋਂ ਬਾਅਦ ਨਾ ਸੋਇਆ ਸੋਸ ਪਾਓ ਉਹਦੇ ਚ
ਅੱਛਾ
ਹਾਂ ਸੋਇਆ ਸੋਸ, ਟਮਾਟੋ ਸੋਸ, ਤੇ ਵਨੇਗਰ ਹੁੰਦਾ ਉਹ ਪਾਓ
ਹਾਂਜੀ -ਹਾਂਜੀ ਇਹਦਾ ਪਾਓ ਭਜੀ ਦਾ ਮਸਾਲਾ ਵੀ, ਸਾਨੂੰ ਅਲਗ ਮਿਲ ਜਾਂਦਾ ਹੈ। ਹਾਂਜੀ -ਹਾਂਜੀ
ਮਾਰਕੀਟ ਚ ਮਿਲ ਜਾਂਦਾ ਤੇ ਹਾਂ, ਤੇ ਫਿਰ ਉਹਦੇ ਨਾਲ ਉਹ ਮਤਲਬ ਉਹ ਫ ਚੰਗੀ ਤਰ੍ਹਾਂ ਕਰੋ ਹਾਂ ਫੇਰ ਜਦੋਂ ਆਪਾਂ ਉਹਨਾਂ ਨੂੰ ਹਾਂ ਉਹ ਚੰਗੀ ਤਰ੍ਹਾਂ ਮਿਕਸ ਕਰ ਲੋ ਚੰਗੀ ਤਰ੍ਹਾਂ ਆਪਾਂ ਭੁੰਨ ਲੋ ਸਬਜ਼ੀ ਤੇ ਫੇਿਰ ਉਸ ਤੋਂ ਬਾਅਦ ਪਾਓ ਲਿਆ ਕੇ ਫਿਰ ਉਹਨਾਂ ਨੂੰ ਵੀ ਵਿੱਚੋਂ ਕੱਟ ਕਰਕੇ ਅਸੀਂ ਮੱਖਣ ਫੇਰ ਅਸੀਂ ਨਾ ਸਪੈਸ਼ਲ ਮੱਖਣ ਘਰ ਦਾ ਕੱਢਦੇ ਹਾਂ। ਹਾਂ ਫੇਿਰ ਜਿਹੜੇ ਪਾਓ ਹੈ। ਨਾ ਉਹ ਅਸੀਂ ਨਾ ਮੱਖਣ ਦੇ ਨਾਲ ਫਰਾਈ ਕਰਦੇ ਹਾਂ।
ਅੱਛਾ
ਹਾਂ ਤੇ ਫੇਰ ਜਦੋਂ ਆਪਾਂ ਸਰਵ ਕਰਦੇ ਹਾਂ ਦੇਣੀਏ ਤੇ ਫੇਰ ਉਸ ਤੋਂ ਬਾਅਦ ਉਹਨਾਂ ਤੇ ਪਾਓ ਉਹਦੇ ਉਹਦੇ ਬਾਾਜੀ ਵਿੱਚ ਵੀ ਆਪਾਂ ਨਾ ਮੱਖਣ ਪਾ ਕੇ ਦਿਓ ਹੂ ਹਾਂ ਤੇ ਨਾਲ ਅਸੀਂ ਉਹਦੇ ਨਾਲ ਅਸੀ ਅ ਫੇਿਰ ਲੰਬੇ ਲੰਬੇ ਪਿਆਜ ਤੇ ਟਮਾਟੋ ਸੋਸ ਦੀ ਚਟਨੀ ਪਾ ਕੇ ਫੇਰ ਉਹ ਨਾਲ ਨਿੰਬੂ ਨਾਲ ਹਰੀ ਮਿਰਚ ਜਿਵੇਂਜ ਵਿੱਚ ਦਿੰਦੇ ਨੇ ਉਓਵੇਂ ਦਿੰਦੇ ਆ ਉਹ ਬੜਾ ਪਸੰਦ ਸਾਡੇ ਨਾ ਇੱਥੋਂ ਵੀ ਆਏ ਸੀ ਤੁਹਾਡੇ ਉੱਧਰਲੇ ਪਾਸਿਓ
ਹਾਂਜੀ ਨੂੰ ਨਾ ਬੜੀ ਪਸੰਦ ਆਈ ਸੀ ਬਾਾ ਹਾਂ ਫਿਰ ਉਹ ਕਹਿ ਲ ਕ ਬਹੁਤਦ ਹ ਮੈਨੂੰ ਸਖਾਓ ਸਾਨੂੰ ਸਿਖਾਓ ਕਹਿੰਦੇ ਮੇਰੀ ਮੀ ਜੀ
ਬਣਾ ਹਾਂ ਤੇ ਮੈਂ ਕਿਹਾ ਚੱਲ ਕੋਈ ਗੱਲ ਨ ਫੇਰ ਉਹਨਾ ਨੂੰ ਦੱਸਿਆ ਸੀ ਫੇਰ ਕਹਿੰਦੇ ਵੀ ਮਾਮੀ ਫੇਰ ਉਹੀ ਹੈ ਸਵਾਦ ਨ ਆਇਆ
ਕਈਆਂ ਦੇ ਹੱ ਚ ਸਵਾਦ ਹੁੰਦਾ ਕਿਸੇ ਕਿਸੇ ਚੀਜ਼ ਦਾ ਹਾਂ ਨਾਲੇ ਪਤਾ ਗੱਲ ਕੀ ਆ ਕਿਸੇ ਸਾਨ ਬੈਠੇ ਬਠ ਕੋ ਵਆ ਚੀ ਮ ਜਾਂ ਹ ਸਦ ਵੀ ਬਕੁ ਬੁ
ਆਹ ਬਣਾ ਖ ਬਣਾਈ ਜਾਵਾਂਗੇ ਖਾਵਾਂਗੇ ਨਾ ਤੇ ਬਣਾ ਬਣਾ ਕੇ ਇੰਨਾ ਹੋ ਜਾਂਦਾ ਭਰ ਜਾਂਦਾ
ਬ ਨ ਜਦੋਂ ਆਪ ਮਾਰੀ ਆਂਦੀ ਨਾ ਮਨ ਬਾਦ ਸਿਖਾ ਲਾਂਗੇ ਰੱਖ ਦੋ ਹੁਣ
ਹਾਂ ਉਹੀ ਹੈ ਨਾ ਹੁਣ ਕਿਸੇ ਦੇ ਘਰ ਵੀ ਆਪਾਂ ਨੂੰ ਸੁੱਕੀ ਦਾਲ ਨਾਲ ਵੀ ਰੋਟੀ ਮਿਲ ਜਾੇ ਨਾ ਉਹ ਵੀ ਉਹ ਵੀ ਸਾਨੂੰ ਸਵਾਦ ਆਏਗਾ ਹਾਂ ਤੇ ਉਹਕ ਬਣੀ ਬਣਾਈ ਅੱਗੇ ਆ ਜਾਂਦੀ ਹਾਂ
ਚਿਲੇ
ਮੂੰਗੀ ਦਾਲ ਦੇ ਚੀਲੇ ਸਾਡੇ
ਸਵਾਦ ਬਣ ਆੋ ਹਾਂਜੀ ਜਿਹੜੀ ਮੂੰਗੇ ਸਾ ਦਾਲ ਇੱਕ ਪਹਿਲੇ ਅਸੀਂ ਰਾਤੀ ਭਿਓ ਦਿੰਦੇ ਹਾਂ ਸੋਣ ਤੋਂ ਪਹਿਲਾਂ ਤੇ ਸਵੇਰੇ ਉਹਨੂੰ ਚੰਗੀ ਤਰ੍ਹਾਂ ਧੋ ਕੇ ਨਾ ਮਿਕਸੀ ਵਿੱਚ ਗ੍ਰੈਂੰਡ ਕਰਦੇ ਵਿੱਚ ਹੀ ਪਿਆਜ਼ ਅਤੇ ਵਿੱਚ ਅੱਛੀ ਹਰੀ ਮਿਰਚ ਤੇ ਵੇਚੀ ਮੂੰਗੀ ਸਬੂਤੀ ਦਾਲ ਉਹ ਚੰਗੀ ਤਰ੍ਹਾਂ ਪੀਸ ਕੇ ਤੇ ਫੇਿਰ ਤਵੇ ਤੇਲ ਪਾ ਕੇ ਨਾ ਦਾਲ ਦੇ ਵਿਚ ਬਾਦ ਵਿਚ ਤ ਤੇ ਚੀਲਾ ਬਣਾ ਦਦੇ ਆ ਬਾਦ ਚ ਤੁਡੀ ਮਰ ਜੀ ਅਗਰ ਤੁਸੀਂ ਪਾਉਣਾ ਤਾਂ ਟਮਾਟਰ ਬਾਅਦ ਚ ਪਾ ਲਓ ਪੀਸਣ ਤੋਂ ਬਾਅਦ ਦਾਲ ਚ ਪਹਿਲਾਂ ਪਾਓਗੇ ਤਾਂ ਉਹ ਗ੍ਰੇਵ ਜਿਹੀ ਹੋ ਜਾਵੇਗੀ
ਹਾਂ ਬ ਜਿਵੇਂ ਅਸੀਂ ਤਵੇ ਤੇ ਆਪਾਂ ਰੱਖਿਆ ਵੀ ਉਹ ਤਵੇ ਤੇ ਆਪਾਂ ਆਪਾਂ ਡੋਸੇ ਵਾਂਗੂ ਉਹਨੂੰ ਪਾਇਆ
ਤੇ ਅਸੀਂ ਉਹਦੇ ਪਾ ਸਕਦੇ ਹਾਂ ਸਬ ਹਾਂਜੀ ਆਪਣਾ ਆਪਣਾ ਟਸ ਬਣਾਯਾ ਸੀ ਓਨੇ ਸਾਨੂਯਾ ਸੀ ਓਨੇ ਉਪਰ ਨਾ ਪਨੀਰ ਵਗਰਾ ਚੀਜ਼ ਹਾਂ ਪਨੀਰ ਅਤੇ ਹੋਰ ਵਿਚ ਸ਼ਿਮਲਾ ਮਰਚ ਹ
ਇਹ ਚੀਜ਼ਾਂ ਸਾਰੀਆਂ ਪਾ ਕੇ ਉਹਨੇ ਫੋਲਡ ਕੀਤਾ
ਹਾਂਜੀ-ਹਾਂਜੀ ਨਹੀਂ ਸਵਾਦ ਬਣਦਾ ਛੋਟੇ ਵਿਚਲੀ ਬੜਾ ਅੱਛਾ ਬੱਚਾ ਦਾਲ ਨਹੀਂ ਖਾਂਦੇ ਐ ਮੈਂ ਆਪਣੀ ਕੁੜੀ ਨੂੰ ਇਹੀ ਬਣਾ ਕੇ ਦਿੰਨੀ ਆ ਕਦੇ ਕਦੀ ਸਕੂਲ ਜਾਂਦੀ ਐ ਫਿਰ ਲੈ ਜਾਂਦੀ ਐ ਕਦੀ ਮੂੰਗੀ ਦਾਲ ਦਾ ਝੀਲਾ ਕਦੀ ਮੂੰਗੀ ਸਬੂਤੀ ਦਾਲ ਦਾ ਝੀਲਾ ਹਾਂਜੀ ਹਾਂਜੀ ਹਾਂਜੀ ਬਸ ਓਹੀ ਐ ਓ ਨ ਫਿਰ ਸਕੂਲ ਜਾਂਦੇ ਉਦੋਂ ਤੱਕ ਲੰਚ ਟਾਈਮ ਹੁੰਦਾ ਤਾਂ ਕਰਕੇ ਐ ਜੀ ਤਾਂ ਹੀ ਵੇਸਣ ਦਾ ਪੂੜਾ ਤੇ ਦਾਲ ਦੇ ਪੂੜੇ ਸੁੱਕਦੇ ਨੀ ਐ ਇਹ ਇੰਝੀ ਰਹਿੰਦੇ ਐ ਹਾਂਜੀ ਨਈ-ਨਈ ਬਟਰ ਪੇਪਰ ਕਹਿ ਰੇ ਆ ਹਾਂਜੀ ਸਿਲਵਰ ਪੇਪਰ ਬੱਚਿਆਂ ਨੂੰ ਖਰਾਬ ਕਰਦਾ ਨਾ ਤਾਂ ਸਕੂਲੇ ਮਨਾ ਕਰ ਦਿੱਤੀ ਗਈ ਐ ਸਾਡੇ ਤਾਂ ਏਥੇ ਬੱਚਿਆਂ ਨੂੰ ਕਹਿੰਦੇ ਨੇੋ ਕਿ ਪੋਨੇ ਹੁੰਦੇ ਆ ਨਿੱਕੇ ਨਿੱਕੇ ਪੋਨਿਆ ਚ ਲ਼ੇਆਇਆ ਕਰੋ ਰੋਟੀ ਕਪੜੇ ਦੇ ਅਖਬਾਰ ਵਿਚ ਵੀ ਨ ਲਿਆਓ ਹਾਂਜੀ ਹਾਂਜੀ ਹ ਸਕੂਲ ਦਾ ਰੂਲ ਵੱਖਰਾ ਕਰਾਇਆ
ਹਾਂ ਬਸ ਆਹੀ ਐ ਨਾ ਸਿਲਵਰ ਪੇਪਰ ਮਨਾ ਈ ਕਰਤਾ ਵਟਰ ਪੇਪਰ ਦਾ ਫਿਰ ਵੀ ਚੱਲਦਾ ਵਟਰ ਪੇਪਰ ਨੂੰ ਮਨਾ ਈ ਕਰਦੇ ਸਿਲਵਰ ਪੇਪਰ ਨੂੰ ਕਰਦੇ ਨੇ ਹੂੰ
ਵੀ ਨਾਲ ਆਉਣਾ ਆਉਣਾ ਬੱਚਿਆਂ ਦੇ
ਹਾਂ ਉਹ ਤਾਂ ਹੈ ਏ ਸਾਡੇ ਆਹ ਬੱਚੇ ਲੈ ਕੇ ਜਾਂਦੇ ਨੇ ਫਰੂਟ ਦਾ ਅਲੱਗ ਤੇ ਉਹਦਾ ਅਲੱਗ ਤੇ ਸਾਡੀ ਗੁੜੀਆ ਹੈਗੀ ਆ ਹਾਂ ਗੁੜੀਆ ਹੈਗੀ ਉਹ ਫੇਰ ਉਹ ਤੇ ਕਾਜੂ ਬਦਾਮ ਵੀ ਮੰਗ ਮੰਗੇਗੀ ਕਾਜੂ ਬਦਾਮ ਵੀ ਪਾਓ ਹਾਂ ਮਿਲਦੇ ਨੇ ਫੂਲ ਮਖਾਣੇ ਬੰਦ ਮਿਲਦੇ ਨੇ
ਜੀ ਹਾਂਜੀ
ਹਾਂ ਫੇਰ ਉਹ ਕਹਿ ਗਈ ਨਹੀਂ ਓ ਵੋ ਦੋਨੇ ਨਾ ਇੱਕ ਉਹਨਾਂ ਦੀ ਤਾਏ ਦੀ ਲੜਕੀ ਹੈਗੀ ਏ ਚਾਚੇ ਦੀ ਤੇ ਫੇਰ ਉਹ ਦੂਜੇ ਘਰੋਂ ਆਏਗੀ ਨਹੀਂ ਮੰਮੀ ਉਹਨਾਂ ਨੇ ਓ ਓ ਫੂਲ ਮਖਾਨੇ ਲਿਆਈ ਓ ਕਾਜੂ ਲਿਆਈ ਆ ਮੈਨੂੰ ਵੀ ਦਿਓ ਮੈਨੂੰ ਵੀ ਦਿਆ ਕਰੋ ਫੇਰ ਸਾਰੀਆਂ ਚੀਜ਼ਾਂ ਮੰਗਦੀ ਏ
ਫੇਰ ਇੱਕ ਮੈਨੂੰ ਲੱਗਦਾ ਇਕ ਦੂਜੇ ਨੂੰ ਫੋਨ ਕਰਦੇ ਹੋਣਗੇ ਪੈਲਾ ਸਵੇਰੇ ਤੁਸੀਂ ਕੀ ਭੇਜਣਾ ਮੈਂ ਵੀ ਉਹੀ ਭੇਜਾਂਗੀ
ਹਾਂ ਨਹੀਂ ਫੇਰ ਇਹ ਸਕੂਲ ਚ ਜਦੋਂ ਲੰਚ ਖੋਲਦੀਆਂ ਨਾ ਦੋਨੇ ਜਾਣੇ ਇਕੱਠੀ ਬੈਠਦੀਆਂ ਨਾ
ਹਾਂ ਤੇ ਫੇਰ ਜਦੋਂ ਲੰਚ ਖੋਲਦੀਆਂ ਸਵੇਰੇ ਫੇਰ ਉਹ ਉਹ ਜੇ ਉਹ ਦੇਖ ਲਏ ਵੀ ਇਹਦੇ ਇਹਦੇ ਦੱਬੀ ਚ ਐਕਸਟਰਾ ਕੋਈ ਚੀਜ਼ ਐ ਤੇ ਉਹ ਮੰਗੇਗੀ ਜੇ ਇਹ ਸਾਡੇ ਵਾਲੀ ਦੇਖ ਲਏ ਤੇ ਫੇਰ ਇਹ ਮੰਗੇਗੀ ਡੱਬੇ ਚ ਐਕਸਟ੍ਰਰਾ ਚੀਜ਼ ਹੈ ਤਾਂ ਏ ਬਸ ਏਦਾਂ ਇਹਨਾਂ ਦਾ ਉਹ ਚੱਲਦਾ ਰਹਿੰਦਾ ਉਹਨ ਅੱਜ ਉਹ ਲੈ ਕੇ ਆਈ ਸੀ ਅੱਜ ਉਹ ਲੈ ਕੇ ਆਈ ਸੀ ਤੇ ਮੈਨੂੰ ਵੀ ਉਹ ਦਿਓ ਤੇ ਹਾਂ ਬਸ ਅੱਜ ਪਹਿਲੇ ਦੇ ਪਹਿਲੇ ਜਮਾਨੇ ਸੀ ਸਾਡੇ ਮਾਵਾਂ ਚਾਰ ਨਾਲ ਰੋਟੀ ਦੇ ਦਿੰਦੇ ਸੀ ਪਰੌਂਠੀ
ਉਹ ਵੀ ਕਾਗਜ਼ ਦੇ ਵਿੱਚ ਲਪੇਟ ਗਿਆ ਸੀ ਉਹ ਲੈ ਕਾਗਜ਼ ਵੀ
ਕਾਗਜ਼ ਵਿੱਚ ਫੇਟ ਕੇ ਹੋਈ ਹੈ ਤਾਂ ਉਹ ਇੱਕ ਪਰੌਂਠਾ ਬਸ ਸਵੇਰੇ ਹੁਣ ਮਾਵਾਂ ਨੂੰ ਸਵੇਰੇ ਸਵੇਰੇ ਉੱਠ ਕੇ ਕਦੇ ਕੁੱਛ ਬਣਾ ਸਾਡੇ ਬੇਟੇ ਤੇ ਨਾ ਪਿੰਡੀ ਵੜੇ ਪਸੰਦ ਹੈ ਉਹ ਫੇਿਰ ਭਿੰਡੀ ਲੈ ਕੇ ਜਿਆਦਾ ਨਹੀਂ ਏਦਾਂ ਹੀ ਭਿੰਡੀ ਗੋਲ ਗੋਲ ਕੱਟ ਕੇ ਨਾ ਹਮ ਤੇ ਹੁਣ ਭਿੰਡੀ ਪਸੰਦ ਹੈ ਉਹ ਫੇਿਰ ਸਵੇ ਰਾਤੀ ਮਤਲਬ ਅਸੀਂ ਉਹਨੂੰ ਧੋ ਧੋ ਕੇ ਨਾ ਕੱਟ ਕੇ ਰੱਖ ਦਿੰਦੇ ਹਾਂ ਤੇ ਸਵੇਰੇ ਸਿੱਧਾ ਜਾ ਕੇ ਫਰਾਈ ਕੀਤੀ ਤੇ ਦੇਤੀ ਹਮ ਹਾਂ ਉਹਨੂੰ ਭਿੰਡੀਆਂ ਪਿੰਡੀ ਲੈ ਕੇ ਜਾਂਦੇ
ਅੱਛੀ ਗੱਲ ਹੈ ਭਿੰਡੀਆਂ ਦਾ ਭੈਣ ਜੀ ਬੜੀਆ ਹੁੰਦਾ ਗੋਡੀਆਂ ਦੀ ਗਰੀਸ ਬਣਦੀ ਹੈ ਭਿੰਡੀਆਂ ਨਾਲ
ਹਾਂ ਕਹਿੰਦੇ ਤਾਂ ਸ਼ੂਗਰ ਵਾਲਿਆਂ ਨੂੰ ਵੀ ਕਹਿੰਦੇ ਨੇ ਵੀ ਸਵੇਰੇ ਰਾਤੀ ਪਾਣੀ ਵਿੱਚ ਭਿਉ ਕੇ ਦੋ ਭਿੰਡੀਆਂ ਤੇ ਸਵੇਰੇ ਖਾਓ
ਭਿੰਡੀਆਂ ਵੀ ਖਾਦੇ ਨੇ ਇਸ ਰਾਹੀ
ਕਹਿੰਦੇ ਨੇ ਵੈਸੇ ਵੀ ਥਾਇਰੋਇਡ ਨੂੰ ਪਤਾ ਨੀ ਹੋਰ ਸ਼ੂਗਰ ਨੂੰ ਤੇ ਇਹ
ਹਾਂਜੀ ਹਾਂਜੀ ਕੱਚੇ ਕਿਲੇ ਦੀ ਸਬਜ਼ੀ ਵੀ ਬਣਦੀ ਹੈ ਉਹ ਵੀ ਬੜੀ ਅੱਛੀ ਬਣਦੀ ਹੈ
ਕੱਚੇ ਕੇਲਿਆਂ ਦੇ ਜਿਹੜੇ ਕੇਲੇ ਹੁੰਦੇ ਨੇ ਹਾਂਜੀ
ਹਮ ਮੈਂ ਨਾ ਸਾਡੇ ਸਾਡੇ ਉੱਧਰ ਮੇਰੇ ਪੇਕੇ ਨਾ ਮਤਲਬ ਬਨੀਆਂ ਲੋਕੀ ਹੈ ਨਾ ਤੇ ਉਹ ਬਣਾਉਂਦੇ ਸੀ ਇਹਦੀਆਂ ਚੀਜ਼ਾਂ ਅ ਅੰਗੂਰਾਂ ਦੀ ਅੰਗੂਰਾਂ ਦੀ ਚੇਗੂਰਾਂ ਦੀ ਸਬਜ਼ੀ ਪਤਾ ਨੀ ਕੀ ਕੁਛ ਬਣਾਉਂਦੇ ਸੀ ਲੇਕਿਨ ਸਾਨੂੰ ਅਸੀਂ ਕਦੇ ਦੇਖਿਆ ਹੀ ਨਹੀਂ ਸੀ ਵੈਸੇ ਤੇ ਤੇ ਕੇ ਹਾਂਜੀ ਠੀਕ ਹੈ ਜੀ
ਮੈਂ ਤੁਹਾਨੂੰ ਕਰਦੀ ਹਾਂ ਕੱਲ ਸੱਚ
ਠੀਕ ਸਤਿ ਸ਼੍ਰੀ ਅਕਾਲ